ਹੈਲੋ ਲੋ ਹੈਲੋ ਹੈਲੋ
ਹੈਲੋ
ਹਾਂਜੀ ਵਾਜ਼ ਆ ਗੀ ਏ
ਹਾਂਜੀ ਹਾਂਜੀ ਆ ਗਈ ਹੁਣ ਆ ਗਈ
ਹੋਰ ਸੁਣਾਓ ਠੀਕ ਹੋ
ਹਾਂਜੀ ਸਭ ਠੀਕ ਐ
ਕੀ ਕਰਦੇ ਪਏ ਸੀ
ਬਸ ਕੁੱਛ ਨੀ ਰੋਟੀ ਰੂਟੀ ਖਾਧੀ ਆ ਹੁਣੇ ਬਸ
ਅੱਛਾ
ਹਾਂਜੀ ਹਾਂਜੀ ਹੋਰ ਬਸ ਵਧੀਆ ਮੈਂ ਅੱਜ ਬੈਂਕ ਗਈ ਸੀ ਤੇ ਫਿਰ ਮੈਂ ਹਾਂਜੀ ਉਥੇ ਮੈਂ ਦੇਖਿਆ ਮੈਂ ਕਿਆ ਸ ਲਾਈਨਾਂ ਹੀ ਬਹੁਤ ਵੱਡੀਆਂ ਹਨਾ
ਹਾਂਜੀ ਹਾਂਜੀ ਹਮ
ਪੈਸੇ - ਪੂਸੇ ਜਮ੍ਹਾਂ ਕਲਾਣ-
ਨਹੀਂ, ਉਹ ਫਾਰਮ ਅੱਜ ਕੱਲ ਚੱਲੇ ਹੋਏ ਨਾ, ਜਿਹੜੇ- ਤੁਹਾਡਾ, ਹੋ ਗਿਆ ਫਾਰਮ?
ਸਾਡਾ ਨਹੀਂ -
ਜਿਹੜੇ ਅੱਜ ਕੱਲ ੳਹ ਚੱਲ ਰਹੇ ਆ ਫਾਰਮ-
ਮੈਨੂੰ ਬਹੁਤ ਮੁਸ਼ਕਿਲਾਂ ਕੋਈ ਨਾ
ਫੋਟੋ ਵਗੈਰਾ ਹੁੰਦੀ ਨਾ, ਤੇ ਆਧਾਰ ਕਾਰਡ ਵਗੈਰਾ ਸਾਰੇ ਦੇ - ਤੁਸੀਂ ਨੀ ਬਣਾਇਆ?
ਇੱਕ
ਵਾਜ਼ ਨੀ ਕਲੀਅਰ ਆਂਦੀ ਪਈ। ਹੈਂ।
ਅੱਛਾ, ਸਾਡੇ ਇੱਧਰ ਹੈਗਾ ਏ।
ਵਾਜ਼ ਨੀ ਕਲੀਅਰ ਆਂਦੀ ਪਈ।
ਦੋ ਮਿਨਟ, ਦੋ ਮਿਨਟ
ਹੁਣ, ਠੀਕ ਹੋ ਗਈ।
ਸਾਡੇ ਮੈਂ ਕਿਹਾ ਇੱਧਰ ਇਹ ਸਿਸਟਮ ਨਹੀਂ ਹੈਗਾ। ਸਾਡੇ ਨਾ ਕੀ ਹੈ, ਨਾ ਕਿ ਅਹ ਬੱਸ ਮੈਂ ਤੇ ਬੈਂਕ ਤਾਂ ਗਈ ਸੀ। ਕੀਨਾ ਥੋੜੇ ਪੈਸੇ- ਪੂਸੇ ਜਮਾ ਕਰਵਾ ਲਾ ਵਗੈਰਾ,
ਅੱਛਾ ਜੀ, ਅੱਛਾ ਜੀ
ਬਾਕੀ, ਤੇ ਮੈਨੂੰ ਇਹ ਚੀਜ਼ਾਂ ਦਾ ਨੀਂ ਪਤਾ।
ਠੀਕ ਏ।
ਸਾਡੇ ਇੱਧਰ, ਤੁਸੀਂ ਕਿਹੜੇ ਫਰਮਾਂ ਦੀ ਗੱਲ ਕਰਦੇ ਪਏ ਓ।
ਬੱਸ ਅਸਾ ਅਰੀਲ, ਜਿਹੜੇ ਅੱਜ ਕੱਲ੍ਹ ਚੱਲ ਰਹੇ ਨੇ। ਅ ਹਜਾਰ ਰੁਪਇਆ ਵਾਲਾ।
ਅੱਛਾ-ਅੱਛਾ ਨਹੀਂ, ਸਾਡੇ ਵਾਲੀ ਸਾਈਡ ਨਹੀਂ। ਇੱਦਾਂ ਦਾ ਕੁਝ ਹੈਗਾ।
ਠੀਕ।
ਓਦੇੰ ਵਿੱਚ। ਵਿੱਚ ਕੀ ਹੁੰਦਾ।
ਉਹਦੇ ਵਿੱਚ ਮਤਲਬ ਅ ਆਧਾਰ ਕਾਰਡ ਲੱਗਣਾ ਹੁੰਦਾ ਐ। ਤੇ ਨਾਲ ਔ। ਕੀ ਕਹਿੰਦੇ ਨੇ, ਇਹ ਵੋਟ, ਵੋਟ ਕਾਰਡ ਨਾਲ ਬੈਂਕ ਦੀ ਕਾਪੀ, ਹਾਂਜੀ ਉਹ ਲੱਗਣਾ ਹੁੰਦਾ ਹੈਨਾ। ਉਹਦੇ ਨਾਲ ਫਿਰ। ਉਹ ਕਰਕੇ ਤੇ, ਫਿਰ ਹਜ਼ਾਰ ਰੁਪਏ ਮਹੀਨਾ ਮਿਲੇਗਾ।
ਅੱਛਾ, ਨਹੀਂ ਮੈਂ ਤੇ- ਸਾਨੂੰ ਤੇ ਨਹੀਂ ਇੱਧਰ ਤੇ ਨਹੀਂ ਹੈਗੀ। ਇੱਦਾਂ ਦੀ ਕੋਈ ਗੱਲ।
ਅੱਛਾ।
ਹਾਂਜੀ।
ਠੀਕ ਐ। ਹੋਰ- ਬੱਸ ਓਹੀ ਉਹਦੇ ਚੱਕਰ ਚ ਹੀ ਦੋ ਚਾਰ ਵਾਰੀ, ਅਸੀਂ ਘੁੰਮਦੇ ਰਹੇ। ਅ ਉਹਦੇ ਕੋਲ ਜਾਂਦੇ ਪਏ ਆਪਣੇ, ਅਹ ਕੌਂਸਲਰ ਕੋਲ ਜਾਂਦੇ ਤੇ।
ਹੂੰ-ਹੂੰ,
ਕੀ ਹੋ ਜਾਵੇ ਕੰਮ ਹੋ ਜਾਵੇ ਕੰਮ ਫੇਰ ਇੰਨੀ ਮੁਸ਼ਕਲ ਫਿਰ ਨਾਲ ਫਿਰ ਉਧਣ, ਅਸੀਂ ਸ਼ਾਮ ਨੂੰ ਗਏ ਅੱਠ ਕੁ ਵਜੇ। ਫੇਰ ਨੌ ਵਜੇ ਆਏ ਅਸੀ, ਬਣਾ ਕੇ ਕਾਰਡ ਬੜੀ ਮੁਸ਼ਕਲ ਬਣਿਆ। ਉਹ ਤਾਂ ਵੀ ਡਰ ਲੱਗਦਾ ਪਿਆ ਸੀ ਉਹ ਵਿੱਚ ਕਈ ਵਾਰੀ ਨਾ ਵੋਟ ਵਿੱਚ ਨਾ ਪੂਰਾ ਪਰ ਦਿੱਤਾ ਨੀ ਹੋਇਆ।
ਹੂੰ,
ਹੋਰ, ਘਰ ਦਾ ਐਡਰੈਸ
ਹੂੰ,
ਤੇ ਉਹਦੇ ਕਾਰਨ ਨਾ ਪ੍ਰੋਬਲਮ ਆਦੀ ਪਈ ਸੀ।
ਅੱਛਾ,
ਹਾਂ, ਹੋਰ ਹੁਣ ਬਣ ਗਿਆ ਇਹ ਦੇਖੋ ਹੁਣ ਆਦੇ ਜਾਂ ਨੀ ਲੋਕਾਂ ਨੇ ਤੇ ਲੈ ਕੇ ਤਿੰਨ-ਤਿੰਨ ਹਜ਼ਾਰ ਰੁਪਏ ਸੂਟ ਕਿਸੇ ਨੇ ਸਵਾਏ ਤੇ ਕਿਸੇ ਨੇ ਕਿਸੇ ਕੁਛ ਲਿਆ ਕਿਸੇ ਨੇ ਕੁਛ ਲਿਆ ਸਾਡੇ ਕਿਤੇ ਆਜੇ ਬਸ ਫਾਰਮ ਈ ਬਣੀ ਐ। ਅਜੇ ਕੁਛ ਨੀ ਆਇਆ ਹਾਂਜੀ।
ਹੂੰ-ਹੂੰ, ਠੀਕ ਐ।
ਹਾਂ,
ਬਸ, ਠੀਕ ਐ ਸਾਡੇ ਨੀ ਹੈਗਾ ਕੁਛ ਏਦਾਂ ਦਾ।
ਹਾਂ-ਹਾਂ,
ਹੂੰ,
ਕੋਲਜ ਖੁੱਲ ਗੇ?
ਹਾਂਜੀ ਸਾਡੇ ਕੋਲਜ ਚ ਨਾ ਉਹਦਾਂ ਅਡਮਿਸ਼ਨਾਂ-ਅਡਮੁਸ਼ਨਾਂ ਖੁੱਲ੍ਹਗੀਆਂ ਹੋਈਆਂ ਪਰ ਮਤਲਬ ਲੱਗੇ ਨੀ ਹੈਗੇ ਛੁੱਟੀਆਂ ਨਾ ਹਜੇ ਫਿਰ
ਅੱਛਾ ਠੀਕ ਐ, ਉੱਧਰ ਪਾਸੇ ਛੁੱਟੀਆਂ ਐ ਅਜੇ
ਹਾਂਜੀ,
ਹਾਂ,
ਆ ਗਏ ਹੋਏ ਐ। ਐਸੀ ਐੱਮ ਏ ਉਮੇ ਦੇ, ਤੇ ਸਾਡੇ ਹਲੇ ਨੀ ਆਏ ਰਿਜ਼ਲਟ
ਹਾਂਜੀ ਕਈ ਥਾਂ ਤੇ ਬਰਸਾਤਾਂ ਵੀ ਹੁੰਦੀਆਂ ਪਈਆ ਨਾ। ਬਰਸਾਤਾਂ ਦੇ ਦਿਨ ਆ ਗਏ ਬਸ ਹੁਣ ਬਰਸਾਤ
ਚੱਲਦੇ ਨੀ ਫਿਰ ਕਈ ਵਾਰੀ। ਸਾਡੇ ਵੀ ਐਹੀ ਪੰਗਾ ਪਿਆ ਨਾ ਹਜੇ ਉਹ ਤਾਂਹੀ ਨੀ ਚਾੜਦੇ ਪਏ ਔਨਲਾਈਨ ਰਿਜ਼ਲਟ ਤਾਂ ਬਾਕੀਆਂ ਨੂੰ ਵੀ ਮਿਲਦੇ ਨੇ
ਠੀਕ ਐ, ਹਾਂਜੀ ਉਹ ਬਸ ਤਾਂ ਰਿਜ਼ਲਟ ਆਣ ਵਾਲੇ ਨੇ, ਆ ਬੀ ਕੌਮ ਬੀ ਏ ਤੇ ਲੱਗਦਾ ਆ ਗਿਆ ਬੀ ਕੋਮ ਆਣ ਵਾਲਾ ਐ।
ਹੂੰ,
ਮੇਰੀ ਬੇਟੀ ਦਾ ਵੀ ਆਣ ਈ ਵਾਲਾ ਐ ਦੇਖੋ ਕਦੋਂ ਆਦਾ ਐ।
ਅੱਛਾ-ਅੱਛਾ,
ਹਾਂ, ਨੈਕਸਟ ਵੀਕ ਆਜੁਗਾ।
ਹਾਂਜੀ ਠੀਕ ਐ। ਹੋਰ ਤੁਆਡੀ ਬੇਟੀ ਨੇ ਕੀ ਕੀਤਾ ਹੋਇਆ।
ਬੀਕੌਮ ਈ ਕੀਤੀ।
ਹੁੁਨਰਦਾ ਕੋਰਸ ਹੁੰਦਾ ਐ, ਜਾਂ ਫੇਰ ਟੀਚਿੰਗ ਦਾ ਹੁੰਦਾ ਓ ਕੀਤਾ ਕੁਛ।
ਨਈ ਨਈ।
ਅੱਛਾ।
ਹਾਂ
ਠੀਕ ਐ, ਹੋਰ ਸੁਣਾਓ।
ਤਾਡੇ ਮੌਸਮ ਕਿੱਦਾਂ?
ਬਸ- ਹਾਂ।
ਤਾਡੇ ਮੌਸਮ ਕਿੱਦਾਂ, ਬਾਰਿਸ਼ ਹੁੰਦੀ ਤਾਡੇ।
ਨਾ- ਨਾ ਏਨੀ ਧੁੱਪ ਨਿਕਲੀ ਹੋਈ ਏਥੇ, ਬਾਰਿਸ਼ ਕਿੱਥੇ ਪੈਂਦੀ ਪਈ ਏ।
ਅੱਛਾ ਨਈ ਸਰ
ਤੇ ਓਦਾਂ ਗਰਮੀ ਹੋ ਜਾਨੀ ਏ, ਬਾਦ 'ਚ ਧੁੱਪ ਨਿਕਲ ਜਾਂਦੀ ਤਾਂ, ਏਨੀ ਗਰਮੀ ਏ। ਔਰ ਸਕੂਲੋਂ ਆ ਕੇ ਜਲਦੀ ਲੇਟੀਏ ਬਸ। ਬੈਠ ਜਾਈਦਾ ਅੰਦਰ ਈ। ਫੇਰ ਬੀ ਘੱਟ ਈ ਬਾਰ ਨਿਕਲੀ ਦਾ, ਨਾ ਗਰਮੀ ਨਾ।
ਕੁੁ ਬਾਰਿਸ਼ ਹੁੰਦੀ ਐ, ਤਾਂ ਹੀ ਨਾ ਸਾਡੇ ਓ ਨੈਟਵਰਕ ਦੀ ਵੀ ਬੜੀ ਪ੍ਰੋਬਲਮ ਆਂਦੀ ਐ, ਬਾਰਿਸ਼ ਹੁੰਦੀ ਐ। ਫੇਰ ਤਾਂ ਕਰਕੇ ਅੱਧੇ ਕੰਮ ਵੀ ਉਤੋ ਪਾਣੀ ਵੀ ਏਨਾ ਕੱਠਾ ਹੋ ਜਾਂਦਾ, ਬੋਤ ਮੁਸ਼ਕਿਲ ਹੋ ਜਾਂਦੀ, ਬਾਰਸ਼ ਵਿੱਚ ਤਾਂ
ਔ ਪਾਣੀ ਤਾਂ ਫੇਰ ਕੱਠਾ ਹੁੰਦਾ ਈ ਏ। ਹੋਰ ਪਾਣੀ ਜਿੰਨਾ ਮਰਜ਼ੀ ਕਰਲੋ ਨਾ, ਤੋ ਓ ਕੱਠਾ ਹੋ ਈ ਜਾਣਾ, ਕਈ ਏ ਹੀ ਏ ਤਦੇ ਹੁੰਦੇ ਨਾ। ਅੱਜ ਕੱਲ ਪਾਣੀ ਦਾ ਸੋਰਸ ਕਿਤੇ ਜਾਣ ਵਾਲਾ ਹੈਗਾ ਨੀ। ਸਾਰੇ ਓ ਸੀਵਰੇਜ ਪੈਲਾਂ ਈ ਓ ਬੰਦ ਹੋਏ ਹੁੰਦੇ ਨੇ। ਤੇ ਓਦੇ ਨਾਲ ਪਾਣੀ ਸਾਰਾ ਰੁਕ ਜਾਂਦਾ, ਤੇ ਫੇਰ ਘਰ 'ਚ ਆਂਦਾ। ਹਾਂ ਗਲੀਆਂ 'ਚ। ਘਰਾਂ ਚ ਆਂਦਾ।
ਊੰ ਹੂੰ ਗੰਦ ਬੋਤ ਪੈ ਜਾਂਦਾ।
ਬੋਤ ਜ਼ਾਦਾ ਗੰਦ ਪੈ ਜਾਂਦਾ, ਗੰਦ ਸਾਰਾ ਬੂਇਆਂ ਅੱਗੇ ਆਂਦਾ ਏਨਾ।
ਹੂੰ ਤਾਡੇ ਘਰ ਤੇ ਨੀ ਵੜਦਾ ਪਾਣੀ।
ਨਈ ਸਾਡਾ ਏ ਘਰ ਪਿਛਲੀ ਵਰੀ ਜ਼ਾਦਾ ਬਾਰਿਸ਼ ਸੀ, ਓਦੋਂ ਬਾਰਿਸ਼ ਆਈ ਸੀ। ਉਦੋਂ ਜਰਾ ਆਇਆ ਸੀ। ਇੱਕ ਵਾਰੀ ਫੇਰ ਪਰ ਡਰ ਤੇ ਬਣ ਗਿਆ ਨਾ ਹੁਣ।
ਹੂੰਅ।
ਹੂੰ ਊ ਨਈ ਤੇ ਪੈਲੀ ਵਰੀ ਆਇਆ ਸੀ, ਅੱਠ ਦਸ ਸਾਲਾਂ 'ਚ। ਬਸ ਠੀਕ ਐ। ਹੋਰ। ਕੀ ਕਰਦੇ ਪਏ ਸੀ?
ਬਸ ਕੁਛ ਨੀ ਹਾਂਜੀ, ਖਾ ਲੀ ਏ।
ਕੀ ਬਣਾਇਆ।
ਸੀ ਬਣਾਈ ਸੀ ਭਿੰਡੀਆਂ।
ਅੱਛਾ ਬਸ ਸੁੱਕੀਆ ਸਬਜ਼ੀਆਂ ਨੇ ਬਸ ਹੋਰ।
ਹੂੰ, ਜੀ- ਜੀ।
ਹਾਂ।
ਤੇ, ਤੁਸੀਂ ਭਿੰਡੀਆ ਫਰਾਈ ਕਰਕੇ ਬਣਾਂਦੇ, ਕੇ ਓਦਾ ਈ?
ਮੈਂ ਭਿੰਡੀਆਂ ਕਈ ਵਾਰੀ ਫਰਾਈ ਕਰਕੇ ਬਣਾ ਲੈਂਣੀ ਆ ਓਦਾਂ ਈ ਤੇ ਕਈ ਵਾਰੀ ਲੰਬੀਆਂ ਭਰ ਕੇ ਬਣਾ ਲੈਂਨੀ ਆ, ਕਈ ਵਾਰੀ ਕੱਟ ਕੇ ਬਣਾ ਲੈਂਨੀ ਆ ਤਿਨ ਤਰਾਂ ਦੀ ਸਾਡੇ ਘਰ ਭਿੰਡੀ ਬਣਦੀ ਹੈਗੀ। ਜਿੱਦਾਂ ਓ ਕੈਂਨ ਓਦਾਂ ਬਣਾਂ ਲਈ ਦੀ ਏ, ਥੋੜ੍ਹੀ ਫਰਾਈ ਕਰ ਲਈ ਕਦੀ ਅ ਹੂੰ ਕਦੀ ਭਰ ਕੇ ਬਣਾ ਲਈ, ਕਦੀ ਓਦਾਂ ਬਣਾ ਲਈ ਬਸ ਏਦਾਂ ਈ।
ਅੱਛਾ-ਅੱਛਾ।
ਹੂੰ।
ਨਹੀ ਸਾਡੇ ਤੋਂ ਸਾਰੇ ਫਰਾਈ ਕਰਕੇ ਈ ਸਵਾਦ ਚ ਆਂਦੀ ਏ ਸਾਰਿਆਂ ਨੂੰ, ਤੇ ਬਾਕੀ ਫਿਰ ਆਪਾਂ ਓਦਾਂ ਈ ਸਬਜੀ ਬਣਾ
ਨਾਲ ਰੈਤਾ ਪਾ ਲਈ ਦਾ ਨਾ ਫੇਰ ਸੁੱਕੀ ਸਬਜ਼ੀ ਨਾਲ ਖਾਦੇ ਜਾਂਦੇ ਆ, ਕਰੇਲੇ- ਕਰੂਲੇ ਹੋਨ ਤਾਂ ਓ ਬਣਾ ਲਈ ਦੀਆਂ, ਦਹੀਂ ਪਕੌੜਿਆਂ ਪਾਲੀ ਦੀਆਂ, ਹੂੰ। ਹੋਰ?
ਬਸ ਵਧੀਆ, ਕੀ ਕਰਦੇ ਸੀ ਤੁਸੀਂ?
ਬਸ ਸੋਨ ਦੀ ਤਿਆਰੀ ਚ ਆ, ਹਾਹਾ, ਹਾਂ। ਹੋਰ ਮੰਮੀ ਠੀਕ ਐ, ਓਧਰੋਂ? ਅੱਛਾ, ਹੋਰ?
ਠੀਕ ਐ ਜੀ।
ਠੀਕ- ਠਾਕ।
ਤੁਸੀਂ ਅਪਣੀ ਮੰਮੀ ਦਾ ਸੁਣਾਓ?
ਬਸ ਠੀਕ ਐ।
ਅੱਛਾ ਤੁਸੀਂ ਕੈ ਰੇ ਪਿੱਛੇ ਜੇ ਹਾਸਪਿਟਲ ਚ ਸੀ, ਹੁਣ ਠੀਕ ਆ ਫਰਕ ਆ ਉਨਾਂ ਨੂੰ ਸਾਹ ਦਾ?
ਹਾਂ, ਹਾਂਜੀ ਠੀਕ ਐ ਹੁਣ ਤਾਂ, ਦਵਾਈ ਖਾਂਦੇ ਰਓ ਤੇ ਠੀਕ ਏ।
ਹਾਂਜੀ-ਹਾਂਜੀ। ਤੁਆਡੀ
ਹਾਂਜੀ।
ਹੂੰ, ਹੋਰ ਤੁਸੀਂ ਦਸੋ?
ਟਾਈਮ ਪਤਾ ਨੀ ਕੀ ਹੋਇਆ?
ਹੂੰ, ਟਾਈਮ ਦਸ, ਵੱਜ ਗਏ ਐ ਦਸ ਕੁ ਸਾਢੇ ਦਸ ਹੋ ਗੇ ਐ।
ਹੂੰ। ਚਲ
ਓਕੇ।
ਅੱਛਾ ਜੀ ਠੀਕ ਏ, ਅੱਛਾ ਜੀ।
ਬਸ ਹੁਨ ਫੁਲਕੇ-ਫਾਲਕੇ ਲਾ ਕੇ ਰੋਟੀ ਤਿਆਰ ਐ ਬਸ, ਖਾਨ ਲੱਗੇ ਆ।
ਸਈ ਗਲ ਏ।
ਹਾਂਜੀ ਤੇ
ਘੜੀ ਅੱਗੇ ਪਿੱਛੇ ਨਾ ਹੋਏ, ਚਲ ਠੀਕ ਏ।
ਠੀਕ ਏ ਫੇਰ।
ਓਕੇ।
ਓਕੇ